ਹੈਲੋ।
ਹਾਂ ਸਤਿ੍ਰੀਕ
ਹੈਲੋ
ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ
ਹੈਲੋ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਹੋਰ ਠੀਕ ਓ
ਹੈਲੋ ਹੈਲੋ
ਹੈਲੋ
ਨਹੀਂ ਆ ਰੀ ਆਵਾਜ ਨਹੀਂ ਵੀਰਜੀ ਆਵਾਜ਼ ਨਹੀਂ ਆ ਰਹੀ ਤੁਹਾਡੀ ਹੈਲੋ ਆਪਣਾ ਸਪੀਕਰ ਚੈੱਕ ਕਰੋ ਵੀਰ ਜੀ
ਗ ਹੈਲੋ
ਦੀ ਆਵਾਜ਼ ਆ ਰਹੀ ਵੀਰ ਜੀ
ਹਾਂਜੀ ਹਾਂਜੀ ਆ ਰਹੀ ਵ ਤੁਹਾਡੇ ਵਾਜ਼ ਆ ਰਹੀ ਹੈ
ਹੈਲੋ
ਹੈਲੋ ਹੈਲੋ ਹੈਲੋ ਹੈਲੋ
ਹ
ਹੈ ਲੈ ਹੈਲੋ ਲੋ ਹੈਲੋ ਹੈਲੋ ਹੈਲੋ
ਹੈਲੋ
ਦੋ
ਹੈਲੋ ਵੀਰ ਜੀ ਆਵਾਜ਼ ਨਹੀਂ ਆ ਰਹੀ। ਠਿਕੋ
ਹੈਲੋ
ਹੈਲੋ ਹੈਲੋ ਹਾਂਜੀ